ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ
ਹਾਂਜੀ ਹੋਰ ਹੋਰ ਸਭ ਠੀਕ ਠਾਕ
ਹਾਂ ਸਭ ਠੀਕ-ਠਾਕ ਅਭੀ ਫੋਨ ਕਰਤੇ ਹ ਭਗਵਾਨ ਕੋ ਕੀ ਬਾਰਿਸ਼ ਕਰਦ ਕੁੜੀ ਰਹਿੰਦੀ ਇੱਕ ਨਿਕੀ ਜੀ ਸਾਡੇ ਨਾਲ ਲਾਗੇ ਉਹ ਆਈ ਆ ਦੀ ਮੈਂ ਥਾਂ ਧੋਣਾ ਤੇ ਨਹੀਂ ਵੱਡਾ ਲਜਾਣਾ ਮੈਂ ਵੱਡਾ ਤੇ ਬਹੁਤ ਹੀ ਕਦੀ ਉਹਨੂੰ ਕੱਢਿਆ ਹੀ ਨਹੀਂ ਉਹ ਘਰ ਜਦੋਂ ਰੱਖਿਆ ਹੋਇਆ ਬਸ ਤੇ ਉਹ ਇਦਾਂ ਭਰ ਛੇਤੀ ਰੱਖਿਆ ਜਾਂਦਾ ਤੇ ਨਾਲ ਕਹੀ ਜਾਂਦਾ ਤੇ ਇੱਕ ਰੱਖਿਆ ਪਤਲਾ ਫਿਰੇ ਪਾਣੀ ਪਾਣੀ ਪਾ ਦਿੰਦੇ ਨਾ ਬੂਟਿਆਂ ਨੂੰ ਫੁੱਲ ਚਲੇ ਹਾਲ ਆਜਾ ਬਾਬਾ ਤੇਰੇ ਜਿਡਾ ਹੈਗਾ ਲੈ ਮਾਨਾ ਧੋ ਸਕੇ ਤੋ ਇਹ ਲੈ ਕੇ ਆਈ ਦੇਣ ਵਾਸਤੇ
ਹਮ ਹਮ
ਕੋਈ ਐਡੇ ਸਮਾਨ ਜਾਣ ਦੇ ਟਰਾਲੀ ਚ ਤੇ ਮੈਂ ਕਿਹਾ ਕਿਤੇ ਫੇਰ ਤੇ ਨਹੀਂ ਪਾਣੀ ਆ ਗਿਆ ਧਮਾਨ ਚੁੱਕ ਕੇ ਲੈ ਉਹੀ ਕਹਿੰਦੇ ਅੱਛਾ
ਨਹੀਂ ਪੈਣ ਦੇ ਨਹੀਂ ਪੈਣ ਦੇ ਫਿਰ ਪੈਣ ਲੱਗ ਜਾਣੇ ਉਹ ਵੀ ਡਰ ਲੱਗਿਆ
ਚਲੋ ਉੱਤਰਾਖੰਡ ਜਿਹੜਾ ਇਧਰ ਦਾ ਆਉਂਦਾ ਨਾ ਸਾਰਾ ਪਾਣੀ ਤੇ ਵਿਆ
ਹਾਂ ਹਾਂ
ਸੀ ਅਸੀਂ ਆਏ ਨਾ ਜਦੋਂ ਹੈਂਣੀ ਪਾਣੀ ਉਤੇ ਇਕ ਦਮ ਸੱਟਿਆ ਪਿਆ ਸੀ, ਉੱਤੇ ਤੇ ਜੇ ਜਿਹੜਾ ਸਾਡੇ ਇੱਧਰੋਂ ਦੀ ਲੰਘਦਾ ਵਾ, ਤੇ ਉਹਦੇ ਚ ਸਗੋ ਏਨਾ ਪਾਣੀ ਨਹੀਂ ਸੀ। ਬਿਆਸ ਤੇ ਜਾਣ ਡਿਆ ਪਾਣੀ, ਕਿਉਂਕਿ ਖੁਦ ਅੱਖਾਂ ਨਾ ਵੇਖ ਲੱਗਾ ਹੋਏ। ਪਾਣੀ
ਸਹੀ ਗੱਲ ਹੈ ਹਜੇ ਤੇ ਪਹਿਣੇ ਹਜੇ ਤੇ ਸਟਾਰਟਿੰਗ ਵੀ ਨਹੀਂ ਹੋਈ ਅਜੇ
ਹਾਂ।
ਤੇ ਸੱਪਾ ਸਿਆਹੀ ਗੱਲ, ਮੀਂਹ ਪੈਣ ਲੱਗ ਗਏ ਤੇ ਫਿਰਰ ਤੰਗ ਹੋ ਜਾਣਾ,
ਉਹ ਪੱਟੀ ਤੋਂ ਤਰਨ ਤਾਰਨ ਦੇ ਲਾਗੇ-ਸ਼ਾਗੇ ਇੱਕ ਨਹਿਰ ਟੁੱਟੀ ਆ।
ਉਹਦਾ ਪਾਣੀ ਇੱਧਰ ਵੜਨ ਡਿਆ ਵਾ, ਜਾ ਕੇ ਤੇ ਕਹਿੰਦੇ ਆ ਕਿ ਉਹ ਜੇ ਜ਼ਿਆਦਾ ਹੋ ਸਕਦਾ, ਉਧਰੋਂ ਐਰ ਕੀ, ਇੱਧਰੋਂ ਆਇਆ ਹੀ ਪਾਣੀ ਐਰ ਕੀ ਸਾਡੇ ਤੇ ਏਨੇ ਨਾਲਾ ਵੀ ਆ ਨਾ ਸਾਹਮਣੇ ਉਹ ਭਰ ਜਾਂਦਾ ਪੂਰਾ ਜਦੋਂ ਮੀਂਹ ਪੈਂਦੇ ਆ ਪੂਰਾ ਨਹਿਰੀ ਬਣ ਜਾਂਦੀ ਆ
ਹਮ
ਹਾਂ ਹੁਣ ਮਸ਼ੀਨਾਂ ਨਾ ਲਾ ਕੇ ਉਹ ਇੱਕ ਪੈਲੀ ਤੇ ਪਾਣੀ ਪੈਂਦਾ ਤੇ ਉਹ ਵੱਡ ਕੇ ਦੂਸਰੇ ਪਾਸੇ ਕਰ ਦਿੰਦਾ ਉਹ ਇਧਰ ਕਰ ਦਿੰਦਾ ਕੋਈ ਉਧਰ ਕਰ ਦਿੰਦਾ
ਹਾਏ ਹਾਏ!
ਕੀ ਹੋਇਆ?
ਗੰਦਾ ਪਾਣੀ ਅੱਜ ਤੋਰ ਕੇ ਆ ਗਈ ਲੈਣ ਤੇ। ਪੂਰਾ ਪਾਣੀ ਭਰਤੀ, ਰਸਤੇ ਚ ਗੰਦਾ ਨਾਲੀ ਦਾ ਉਹ ਵੀ।
ਇਨਾ ਮੀ ਪੈ ਗਿਆ!
ਹਾਂ, ਇੱਧਰ ਪਤਾ ਨੀ ਕੀ ਨਾਲੀ-ਨੂਲੀ ਜਾਮ ਹੋਗੀ ਨਾ ਕੀ
ਅੱਛਾ।
ਆਹ, ਇੱਧਰ ਬਾਹਰ ਨਹੀਂ, ਨਹੀਂ ਏਧਰ ਵਾਲੇ ਬੜਾ ਹੀ ਗੰਦ ਮੈਂ ਸਗੋਂ ਪੈਦਲ ਆ ਗਈ ਤੇ ਬਸ, ਗੱਡੀ ਲੈ ਆਉਂਦੀ ਤੇ ਠੀਕ ਸੀ। ਇਸਲੀਏ ਜਾਮ ਵਾਲਾ, ਨਾਲੀ ਵਾਲਾ ਹੀ ਆ। ਉਹਨਾਂ ਨੇ ਨਾ, ਜਿੱਦਾਂ ਬੰਦ ਕੀਤਾ ਹੋਇਆ ਵਾ ਪਲਾਟ ਜਿਹਾ ਤੇ ਨਾਲ ਹੀ ਨਾ ਉਹਨਾਂ ਅੰਦਰ ਚੱਲ ਗਈ ਕੱਪੜੇ ਉਹ ਜਿਹੜਾ ਘੇਰਦੇ ਨੀ ਆ, ਮੇਲਾ ਤਾਂ ਉਹੀ ਜਾਮ ਹੋ ਗਿਆ ਵਾ।
ਅੱਛਾ-ਅੱਛਾ।
ਹਮੇਸ਼ਾ ਮੈਂ ਗੱਡੀ ਚ ਹੀ ਆਉਂਦੀ ਜਿੱਦਾਂ
ਗੱਡੀ ਚ ਨਹੀਂ ਪਤਾ ਇਹ ਹੁੰਦਾ ਫਿਰ ਪਾਰ ਹੋ ਜਾਈਦਾ ਜਿੱਦਾਂ ਨਹੀਂ ਮੀਂਹ ਬਾਂਦੇ ਆ ਉਹ ਪਾਣੀ ਜਿੱਦਾਂ ਜਮਾ ਨਹੀਂ ਹੋ ਜਾਂਦਾ ਹਾਂ।
ਹਾਂ, ਅੱਛਾ।
ਇਸੇ ਲੀਏ
ਆਹੋ!
ਹਾਂਜੀ, ਡਰ ਲੱਗੀ ਜਾਣਾ। ਹੁਣ ਪੂਰਾ ਇਕਦਮ ਪੈਰ ਡੁੱਬ ਕੇ ਸੀ, ਇੰਨਾ ਪਾਣੀ ਸੀ।
ਨਾਲ ਹੀ ਜਾਂ ਇੱਥੇ ਰਾਹ ਚ ਕਿਤੇ ਹੈਗਾ? ਤੇ ਧੋਲੀ ਪਾਣੀ ਨਲਕਾ ਨੂੰ
ਉਸ ਤੋ ਵੀ ਲੈ ਲੀ, ਅੱਛਾ! ਆ ਵੀ ਗਿਆ ਉਹ ਲੈ, ਐਵੇਂ ਮੈਨੂੰ ਪਾਣੀ ਚ ਵੜਨਾ ਪਿਆ।
ਲੇਲੋ
ਅੱਛਾ, ਪਾਣੀ ਚ ਵੜਨਾ ਹੀ।
ਸਈ ਚ ਹੁਣ ਫੇਰ ਦੁਬਾਰਾ ਵੜਨਾ ਪੈਣਾ ਜਾਂਦੇ, ਜਾਂਦੇ।
ਫੇਰ ਓਨਾ ਵਾਪਿਸ ਆਣਾ ਪੈਣਾ, ਹੋਰ ਕੋਈ ਰਾਹ ਵੀ ਨਹੀਂ ਹੋਣਾ।
ਘੁੰਮ ਕੇ ਜਾਣਾ ਪੈਣਾ। ਰਾਮੂ ਦੁਕਾਨ ਲੱਗ।
ਅੱਛਾ ਅੱਛਾ।
ਧੋਣੇ ਤੇ ਪੈਣੇ ਹੀ ਆ। ਕੋਈ ਵੇਖਣ ਵੀ ਨੀ ਰਿਹਾ। ਸਕੂਟੀ ਸਕੂਟੀ ਵਾਲੇ ਜਿਹੜਾ ਬਹਿ ਕੇ ਪਾ। ਜਾਣ ਪਹਿਚਾਣ।
ਆਹ ਬਹਿ ਕੇ ਲੰਘ ਜਾਂਣੀ।
ਵਹੀ ਤੇ ਦੋ ਮਿੰਟ ਲੱਗਣੇ ਸੀ। ਅੱਛਾ ਆਦਤ ਜੀ ਛੁੱਟ ਗਈ। ਨਾ ਹੁਣ ਇਨੇ ਗੰਦੇ ਪਾਣੀ ਚ ਪਾਰ ਹੋਣ ਜ।
ਸੰਗਾ ਆ ਗਿਆ। ਮਨ ਤੇ ਹੁਣ ਜ਼ਰ ਖੁਰਕਣ ਲੱਗ।
ਬੱਸ ਬੱਸ। ਵਹੀ ਤੇ।
ਲਉਣਾ ਨੀ ਚਾਹੀਦਾ। ਕਿਚੜ ਤੋਂ।
ਛ ਜਿਹੜਾ ਰਹਿਣ ਡ ਆ।
ਤੇ ਉਹਨਾਂ ਦੇ ਘਰਾਂ 'ਚ ਜਾਣ ਡਿਆ ਪਾਣੀ।
ਰਾਜਾ ਜਾਣ ਦੀਆ। ਘਰ ਨੀ ਟੁੱਟਾ। ਜਿੱਥੇ ਕੁਲਵੰਤ ਟੀਚਾ ਰਹਿੰਦੀ ਹੁੰਦੀ ਸੀ। ਜਿਹੇਝੋਪੜ ਵਾਲੇ ਘਰ '। ਆਹ, ਇੱਧਰ ਖਾਲੀ ਜਗ੍ਹਾ ਚ
ਆਹੋ, ਜਿਹੜਾ ਟੁੱਟ ਤਾਂ ਜਿੱਥੇ ਮੁੰਡਾ ਮਰੇ, ਦੱਬ ਕੇ ਆਂਦੇ ਕੰ ਅੱਛਾ।
ਕਿਤਾ ਨਾ, ਘਰ ਬਣਨ ਡਿਆ ਵਾ ਤੇ ਘੇਰ ਨੀ ਲੈਂਦੇ। ਤਰਪਾਲ-ਤਰਪੂਲ ਪਾ ਕੇ। ਓਦਾਂ ਹੀ ਕਿੱਟਾ ਚਲਾ ਦਾ, ਨਾਲੀ ਵਿੱਚ ਲੈ ਲਈ ਅੰਦਰ ਪਾਸੇ। ਤੇ ਨਾਲੀ ਭਰ ਗਈ ਲੱਗਦਾ, ਤੇ ਰੋਡ ਚ ਉਨੀ ਜਗ੍ਹਾ ਚ ਪਾਣੀ ਜਮਾ ਹੋ ਦਿੱਤਾ।
ਅੱਛਾ।
ਹਾਂ। ਕੁਛ ਹੋਇਆ ਹੁਣਾ। ਵਾ ਅੰਦਰ ਲੈ ਲਈ ਤੇ। ਉਨੀ ਇੱਕ ਜਗ੍ਹਾ ਚ ਭਰ ਗਿਆ ਓਨਾ ਹੀ ਜਗ੍ਹਾ ਉਹੀ ਪਾਰ ਕਰਨਾ ਔਖਾ। ਪੂਰਾ ਪੈਰ ਲ।
ਹਾਂ। ਤੇ ਨੀਵਾਂ ਵੀ ਆ ਨਾ। ਪਾਣੀ ਸਾਰਾ ਫਿਰ ਆਉਣ।
ਦੋ ਮਿੰਟ ਹੋਰ ਰੋਕ ਕੇ ਆ ਜਾਂਦੀ ਤੇ। ਫਿਰ ਮੈਂ ਆ ਜਾਣਾ ਸੀ।
ਹਾਂ। ਤੂੰ ਤੇ ਫਿਰ ਸੋਚਿਆ ਹੋਣਾ।
ਪਾਰ ਕੀਤਾ ਹੀ ਆ। ਮੈਂ ਫਿਰ ਉਹਦਾ ਟਾਈਮ ਹੋ ਜਾਣਾ ਸੀ ਨਾ। ਇਸ ਵੇਲੇ ਮੈਂ ਸੋਚਿਆ ਚੱਲ। ਇਹਨੂੰ ਲੈ ਆਉਂਦੀ ਆ ਜਾ ਕੇ।
ਅੱਛਾ।
ਚੰਗਾ ਹੋਇਆ। ਨਹੀਂ ਤੇ ਘੁੰਮ ਕੇ ਆਉਣਾ ਪੈਣਾ ਸੀ। ਉਹਨੂੰ ਲੈ ਕੇ ਕਿੱਥੋਂ ਪਾਰ ਹੋ ਸਕਣਾ ਸੀ।
ਹਾਂ। ਉਹੀ ਨਾ। ਔਖਾ ਹੀ ਸੀ। ਚਲ ਫਰ। ਉਹਨਾਂ ਨੇ ਕਿਸ ਤਰ੍ਹਾਂ ਆਉਣਾ ਸੀ ਫਿਰ। ਵਿੱਚੋਂ ਮੁਸ਼ਕਲ ਹੋ ਜਾਣਾ ਸੀ। ਬੱਚਿਆਂ ਨੂੰ ਵੀ ਲਿਆਣਾ। ਤੇ ਬਾਬੂ ਨੂੰ।
ਵਹੀ ਤਾਂ ਚੁੱਕਣਾ ਪੈਣਾ ਸੀ। ਜਾਂ ਘੁੰਮ ਕੇ ਆਉਣਾ ਪੈਣਾ ਸੀ ਉੱਧਰੋਂ।
ਹਾਂ।
ਨਵਾਂ ਦੁਕਾਨਦਾਰ। ਹੁਣ ਜਾਊਂਗੀ। ਸਕੂਟੀ ਲੈ ਕੇ ਉਹਨੂੰ ਲੈਣ। ਫੇਿਰ ਠੀਕ ਰਹੂਗੀ। ਪਾਰ ਹੋ ਜਾਣਾ ਵਿੱਚੋਂ।
ਹਾਂ। ਅੱਗੇ ਨਾ ਉਹਦੀ ਕੁੜੀ। ਮੇਰੀ ਦੀ ਦਰਾਣੀ। ਤੇ ਹਿੰਦੀ ਜ਼ਿਆਦਾ ਮਾਰਦੀ। ਪੰਜਾਬੀ ਗੱਲਾਂ ਕਰ। ਸੋਚ- ਸੋਚ ਕੇ ਕਰਦੀ। ਹਾਂ। ਤੂੰ ਚੰਗੀ ਤਰ੍ਹਾਂ। ਮੈਂ ਕਿਹਾੱਲ ਨੀ ਕਰਦੀ। ਹੈਂ ਕਦੀ ਮੈਂ ਚੰਗੀ ਤਰ੍ਹਾਂ ਨੀ ਕਰਦੀ ਮੈਂ ਨਹੀਂ ਤੂੰ ਚੰਗੀ ਤਰ੍ਹਾਂ। ਗੱਲਾਂ ਕਰਦੀ। ਹਾਂਜੀ। ਕੋਈ ਨਹੀ। ਹੌਲੀ-ਹੌਲੀ ਜਾਵੇਗੀ। ਠੀਕ। ਤੇ ਮੈਂ ਕਿਹਾ। ਨਾ ਤੇ ਕਰੀ ਜਾ। ਮੈਂ ਕਿਹਾ। ਮੁੜ ਕੇ ਫੇਰ ਅੱਜ ਕੀਤੀਆਂ। ਫੇਰ ਕਹਿੰਦੀ ਆਂਟੀ ਜੀ ਹੁਣ ਠੀਕ ਕੀਤੀ। ਨਾ ਅ ਜੇ ਮੈਂ ਹਾਂ। ਇਸਤਰਰ ਕਰਰਿਆ।
ਹ।
ਹਾਂ ਤੇ ਹੋਰ ਪ੍ਰੈਕਟਿਸ ਆ। ਫਿਰ ਕਹਿੰਦੀ। ਕੋਈ ਰੈਸਪੀ ਰੂਸਪੀ ਦੀ ਗੱਲ ਤੇ ਮਤਲਬ ਦੱਸ।
ਪਹੁੰਚੇ ਆ। ਅਸੀਂ ਲੋਕ ਪਹੁੰਚੇ ਆ।
ਹਾਂ-ਹਾਂ।
ਅਰੇ ਆ ਮ ਦੋ ਵਾਰ ਪਾਰਗੀਰੋ
ਅ ਹਾਂ
ਚਲੋ ਮੈਂ ਆ ਗਈ ਆ। ਮੈਂ ਵੀ ਆ ਗੀ
ਅੱਛਾ ਅ ਹਾਂ।
ਹਦਾ ਕੋਛ ਨੀ ਪਾਣੀ ਕਿੰਨਾ ਸੀ, ਇਥੇ ਨ ਉਸ ਦਿਨ ਹਮ ਦੂਸਰੇ ਨੇ ਵੀ ਕਿਹਾਿਆ ਲ ਚ ਪਰ ਵੈਸੇ ਤਾਂ ਫਿਰ, ਦੂਸਰਾ ਤਰ ਚੰਗਾ ਯਾਰ ਹੋਏਆ ਖੁਰਾ ਕੇ ਹੋ ਜਾਣੇ, ਇਨੇ ਚਿਰਦੇ
ਏਹੋ ਈ ਨਾ ਕੋਈ ਨੀ ਚੰਗੀ ਤਰਾ ਧੋਲੋ ਸੱਬਨ ਨਾਲ ਪੈਰ
ਹੀ ਤੇ ਹੁਣ ਲੱਗੂਗਾ। ਜ ਇੱਕ ਵਾਰ ਚੰਗੀ ਤਰ੍ਹਾਂ ਤੋਤੂਗਾ। ਹੁਣ ਉਹਨੂੰ ਵੀ ਲਿਆ ਕੇ।
ਹਮ ਹਾਂ। ਨਹਾ ਨ। ਕੇਤੇ ਪਾੀ ਲਏ।
ਵਹੀ-ਵਹੀ ਕਰਨਾ ਪੈਣਾ। ਪਹਿਲ ਉੱਥੇ ਖਲੋਤੀ ਕੁਆਰਟਰ ਦੇ ਵਿੱਚ। ਚ ਮੀਂਹ ਪੈਣ ਤੋਂ ਨਿਕਲ ਗਿਆ ਇੱਕ।
ਅੱਛਾ।
ਜਦੋਂ ਉਹਨੂੰ ਛੱਡਣ ਗਈ।
ਹੈਂ
ਜ ਸੀ ਜਿਆਦਾ ਵੱਡਾ ਨਹੀ ਸੀ। ਭੱਜੀ ਮੈਂ ਉੱਥੋਂ ਮੈਂ ਹੋਰ ਲੜ ਲੁੜ ਗਿਆ ਤੇ ਹੋ ਗਿਆ।
ਈ ਸੀ।
ਪਾਪ
ਦਸ ਕੁ
ਹਾਂ ਹਾਂ ਜਿੱਥੇ ਇਹਨੂੰ ਛੱਡਣ ਗਈ ਸੀ, ਮੈ ਮਨੂੰ ਨੂੰ।
ਅੱਛਾ! ਉੱਧਰ ਬਾਰੇ
ਹਾਂ ਕੁਆਟਰਾਂ ਦੇ ਵਿੱਚੋਂ ਮੈਂ ਖਲੋ ਤੇ ਮੀਂਹ ਪੈਣਦਾ ਤੇ ਮੈਂ ਛਾਤਾ ਲੈ ਕੇ ਖਲੋਗੀ ਥੋੜ੍ਹੀ ਦੇਰ।
ਹਂ-ਹਂ ਹਂ
ਮੈਂ ਚੱਲ ਰੁਕੂਗਾ ਨਹੀਂ ਤੇ ਭੇਜ ਜਾਣਾ। ਉਹ ਬੱਸ ਫੇਰ ਮੈਂ ਉਧਰੋਂ ਹਟ ਲੱਗੀ ਮੈਂ ਕਿਹਾ ਚੱਲਾ, ਮੀਹ-ਮਾਂਹ ਬੜੇ ਪੈਣ ਡਏ
ਹਾਂ, ਬਰਸਾਤਾਂ ਚ ਤੇ ਨਾ ਅੱਗੇ ਅਸੀਂ ਵੀ ਉੱਧਰ ਇਹਨਾਂ ਨੇ ਆਖਣਾ! ਗਾਰਡਨ ਜਾਣਾ, ਗਾਰਡਨ ਜਾਣਾ ਕਰਨਾ ਤੇ ਮੁੜ ਕੇ ਇੱਕ ਦਿਨ ਗੁੱਸੇ ਕੀਤਾ। ਜਵਾਈ ਸਾਡੇ ਨੇ, ਕਹਿੰਦੇ ਕਿ ਸੱਪ ਸੁੱਪ ਨਿਕਲਣੇ ਦ ਰੁਪਏ, ਤੁਸੀਂ ਬੱਚੇ ਲੈ ਕੇ ਤੁਰ ਪੈਂਦੇ ਉੱਧਰ ਨੂੰ।
ਯਹਾਂ-ਯਹਾਂ ਤੱਕ ਆ, ਕੁਛ ਦਿਨ ਜ਼ਿਆਦਾ ਥ ਬਾਰਿਸ਼ ਹੋ ਰਹਾ ਥਾ ਨਾ। ਸਹੀ ਗੱਲ ਹੈ। ਨਹੀਂ ਨ ਤੇ ਵੇਖ ਕੇ
ਦੇ ਬੜੇ ਵੱਡੇ-ਵੱਡੇ ਨਿਕਲਦੇ ਆ, ਉੱਧਰ
ਹਮ, ਹਮ
ਹਮ, ਹਮ
ਹੁਣ ਬਰਸਾਤਾਂ ਚ ਆਈ ਆ।
ਬੜੇ ਉਹੀ ਤੇ ਇੱਧਰ ਵੀ ਹੁਣ ਗਰਮੀ ਪੜਾਸ ਤੇਖਾ ਮੀਂਹ ਦਾ ਡਰ ਈ ਲੱਗਦਾ।
ਨਾਨੀ ਨਾਲ ਗੱਲ ਕਰਨ ਦੀ ਆ, ਕਰ ਤੇ ਬੋਲ ਹੈਲੋ, ਬੋਲ। ਹੈਲੋੋ, ਹੈਲੋ
ਹਾਂਜੀ। ਬੋਲੋ ਜੀ, ਕੀ ਹਾਲੀਆ?
ਹਨ
ਹੋਰ ਪੜ੍ਹ ਆਏ। ਟਿਊਸ਼ਨ ਤੋਂ
ਪੁੱਛਣ ਦਏ, ਟਊਸ਼ਨੋ ਪੜ੍ਹਾ ਆਇਆ?
ਪੁਸ਼ਪ ਤੋਂ ਫੜ ਆਏ। ਹਾਂ। ਕੀ ਪੜ੍ਹਿਆ?
ਕੀ ਪੜ੍ਹਿਆ ਅੱਜ ਦੱਸ ਜਲਦੀ ਦੀਏ ਕਾਪੀ
ਤੂੰ ਤੇ ਬੋਲਦਾ ਨੀ ਟਿੱਡੂ
ਕਾਪੀ ਲਿਆ, ਦਿੱਤਾ
ਹ
ਤੁਸੀ ਮੇਰੇ ਬੇਟੇ ਹੀ ਕੱਢੀ ਨੀ
ਹੂੰ,
ਤੂੰ ਲੈ ਕੇ ਆ, ਮੈਂ ਤੈਨੂੰ ਚੈਨ ਚੋਂ ਕੱਢ ਕੇ ਵਿਖਾਉਂਦੀ, ਮੈਂ ਆਪ ਪਾਈ ਕਾਪੀ
ਛੱਡ ਆਇਆ ਤੇਰੀ ਟੂਸ਼ਨ
ਨਹੀਂ ਛੱਡ ਨੀ ਆਇਆ ਇਹਨੇ ਕੱਢੀ ਨੀ ਉਹਨੇ ਸੋਚਿਆ ਇਹਨੇ ਦਿੱਤੀ ਨੀ
ਅੱਛਾ,
ਹਾਂ ਵਈ। ਚਾਲੋ ਠੀਕ ਆ। ਹਨਾ, ਫੇਰ ਕਰਦੇ ਬਾਦ ਚ। ਠੀਕ ਹਾਂਜੀ। ਦਸ ਪਾ